ਲੋ ਸਤ ਸ਼੍ਰੀ ਅਕਾਲ ਕੀ ਹਾਲ ਚਾਲ ਬਸ ਵਧਆ ਜ ਤੁਸੀ ਸੁਣਾਓ ਠੀਕ ਹੋ ਸਬ ਵਧਆ ਜੀ ਤੁਸੀਂ ਦੱਸੋ ਹੋਰ
ਹੋਰ ਘਰ ਸਭ ਠੀਕ ਨੇ
ਵਧੀਆ ਜੀ ਬਸ ਮੈਂ ਉਹੀ ਸੋਚਦੀ ਪਈ ਸੀ ਮੈਂ ਕਿਹਾ ਸ਼ਾਦੀਆਂ ਦਾ ਸੀਜਨ ਹੈ। ਤਾਂ ਦੇਖੋ ਕਿੰਨੀ ਤਿਆਰੀਆਂ ਕਰਨੀ ਪੈਂਦੀ ਹੈ। ਅਸੀਂ ਲੋਕਾਂ ਨੂੰ
ਬੜਾ ਤਿਆਰੀਆਂ ਵਿਆਹ ਤਾਂ ਕਿਸੇ ਦਾ ਹੁੰਦਾ ਸਾਡਾ ਵੀ ਹੋ ਜਾਂਦਾ ਨਾਲ ਹੀ
ਸਹੀ ਗੱਲ ਹੈ ਤੁਹਾਡੀ ਬਿਲਕੁਲ
ਉਹੀ ਹੈਗਾ ਬਸ ਜਦ ਤੱਕ ਵਿਆਹ ਨਿਪ ਮਤਲਬ ਨਿਪਟ ਪੱੜ੍ਹ ਨਾ ਜਾਏ ਨਾ ਤਾਂ ਤੱਕ ਤਾਂ ਟੈਂਸ਼ਨ ਈ ਰਹਿੰਦੀ ਹੈਗੀ। ਕੀ ਐ।
ਬਿਲਕੁਲ
ਹਰ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਕੀ ਕਿਸੇ ਨੇ ਪਾਣਾ ਏ ਕੀ ਕਰਨਾ ਉਹ ਖਾਲੀ ਆਪਣਾ ਨੀ ਉਂਦਾ ਨਾ ਫ ਨਾਲ ਘਰ ਵਾਲਿਆਂ ਨੂੰ ਵੀ ਵੇਖਣਾ ਪੈਂਦਾ ਸਭ ਨੂੰ। ਬੱਚਿਆਂ ਨੂੰ ਜੋ ਵੀ ਘ ਸਾਡੇ ਮੈਂਬਰ ਹੈਗੇ ਨੇ ਫੈਮਲੀ ਮੈਂਬਰ। ਸਾਰਿਆਂ ਨੂੰ ਵੇਖਣਾ ਪੈਂਦਾ ਹੈਗਾ। ਓਹੀ ਤੇ। ਹੋਰ ਤੁਸੀਂ ਸੁਣਾਓ। ਤੁਸੀਂ ਵੀ ਦੱਸਦੇ ਪਏ ਸੀ ਨਾ ਤੁਹਾਡੇ ਵੀ ਕਜ਼ਨ ਦਾ ਹੋਗਾ ਸੀ ਲਾਸਟ ਮੰਥ। ਜਦੋਂ ਵਿਆਹ ਹੈਗਾ ਸੀ, ਗਏ ਸੀ ਤੁਸੀਂ।
ਬਿਲਕੁਲ ਮੈਂ ਵੀ ਸ ਮੈਂ ਵੀ ਬਸ ਬਸ ਕੁਛ ਔਨਲਾਈਨ ਲੈਂਲ ਨੇ ਆ ਚ ਔਫਲਾਈਨ ਲੈ ਲੈਂਲੇ ਆ। ਐਵੇਂ ਈ ਐ ਸਾਡਾ ਤਾਂ।
ਅੱਛਾ ਅੱਛਾ ਅੱਛਾ ਹਾਂ ਫਿਰ ਉਹੀ ਹੈਗਾ ਇਹ ਕੱਪੜੇ ਵੀ ਤੇ ਕਿੰਨੇ ਮਹਿੰਗੇ -ਮਹਿੰਗੇ ਹੈਗੇ ਨੇ ਨਾ। ਇਹ ਵੀ ਤੇ ਵੇਖੋ ਨਾ। ਸਮਝ ਹੀ ਨੀ ਆਂਦੀ। ਇੱਕ ਵਾਰੀ ਪਾ ਲੋ ਤੇ ਫਿਰ ਦੂਜੇ ਕਿਸੇ ਰਿਸ਼ਤੇਦਾਰ ਦੇ ਵਿਆਹ ਈ। ਰਿਸ਼ਤੇਦਾਰ ਹੋਏ ਭਾਵੇਂ ਦੋਸਤ ਹੋਏ ਕਿਸੇ ਦੇ ਵਿਆਹ ਤੇ ਮਨ ਨੀ ਕਰਦਾ। ਕਿਉਂਕਿ ਅੱਜ ਕੱਲ੍ਹ ਅਸੀਂ ਜਦੋਂ ਵੀ ਕਿਸੇ ਫੰਕਸ਼ਨ ਤੇ ਜਾਂਦੇ ਆਂ ਤੇ ਸਭ ਤੋਂ ਪਹਿਲੇ ਫੋਟੋਆਂ ਪਾ ਛੱਡਨੇ ਆ। ਜਾ ਕੇ ਪੋਸਟ ਕਰਨੇ ਆ।
ਸਹੀ ਗੱਲ ਹੈ ਤੁਹਾਡੀ।
ਓਹੀ ਉਹ ਫਿਰ ਉਹ ਫਿਰ ਬਾਅਦ ਵਿੱਚੋਂ ਦ ਦੁਬਾਰਾ ਪਾਣੇ ਪੈਣ ਤੇ ਬੰਦਾ ਕਹਿੰਦਾ ਹਾਏ ਐ ਤੇ ਅਸੀਂ ਪਾਏ ਸੀ। ਸਭ ਨੇ ਵੇਖੇ ਹੋਣਗੇ। ਮਤਲਬ ਅਸੀਂ ਆਪਣੇ ਆਪਣੇ ਵਾਸਤੇ ਆਪ ਈ ਮੁਸੀਬਤ ਲੈ ਲੈਂਦੇ ਕਈ ਵਾਰੀ।
ਬਿਲਕੁਲ ਸਹੀ ਗੱਲ ਕੀਤੀ ਤੁਸੀਂ।
ਓਹੀ ਤੇ ਨਾ ਉਹ ਮੇਰੇ ਵੀ ਐਕਚੁਲੀ ਹੈਗੀ ਏ ਨਾ ਭਤੀਜੇ ਦਾ ਵਿਆਹ ਹੈਗਾ ਤਾਂ ਕਰਕੇ।
ਅੱਛਾ ਅੱਛਾ ਤਾਂ ਤੁਸੀਂ ਕਿੱਥੋਂ ਲੈ ਰਏ ਓ। ਫਿਰ ਸ਼ੋਪਿੰਗ ਕਰਦੇ ਪਏ ਓ।
ਹਾਂ ਮੈਂ ਵੀ ਬਲਕਿ ਉਹੀ ਔਨਲਾਇ- ਨਲਾਈਨ ਲਿਆ ਬਲਕਿ ਮੇਰੀ ਇੱਕ ਫਰੈਂਡ ਹੈਗੀ ਏ, ਉਹ ਕਹਿੰਦੀ ਸੀ ਵੀ ਤੂੰ ਕਿਉਂ ਐਵੇਂ ਪੈਸੇ ਵੇਸਟ ਕਰਦੀ ਪਈ ਏ। ਕੀ ਮੇਰੇ ਕੋਲ ਵੀ ਉਹਦੇ ਵੀ ਐਕਚੁਲੀ ਕਿਸੇ ਰਿਲੇਟਿਵ ਦਾ ਵਿਆਹ ਹੈਗਾ ਸੀ। ਬੜੇ ਕਲੋਜ ਸੀ ਉਹਨਾਂ ਦੇ। ਤੇ ਕਹਿੰਦੀ ਮੈਂ ਵੀ ਦੇਖੋ ਤਿੰਨ ਚਾਰ ਡਰੈਸਾਂ ਲਈਆਂ ਨੇ ਤੇ ਕਹਿੰਦੇ ਤੇਰੇ ਮੇਰੇ ਸਾਈਜ਼ 'ਚ ਏਨਾ ਡਿਫਰੈਂਸ ਨਹੀਂ ਹੈਗਾ। ਤੇ ਕਹਿੰਦੀ ਜੇ ਥੋੜਾ ਬਹੁਤ ਹੋਏ ਵੀ- ਤੂੰ ਕੱਚਾ ਕਰਾ ਲਈ ਉਹਨੂੰ ਬਈ ਪਾਉਣਾ ਈ ਤੇ ਹੈਗਾ ਕਿਸੇ ਨੂੰ ਕੀ ਪਤਾ ਕੀ ਹੈਗਾ ਕੀ ਨਹੀਂ ਤੇ ਮੈਂ ਕਿਹਾ ਹਾਂ ਇਹ ਵੀ ਠੀਕ ਏ ਤੇ ਮੈਂ ਕਿਹਾ ਤੇ ਤੁਸੀਂ ਤੂੰ ਮੈਨੂੰ ਵਧੀਆ ਓਪਸ਼ਨ ਕਹਿੰਦੀ ਹਾਂ ਕਹਿੰਦੀ ਮੇਰੇ ਨਾਲ ਕਹਿੰਦੀ ਮੇਰੇ ਕੋਲ ਤੇ ਨਾਲ ਦੀ ਜਵੈਲਰੀ ਵੀ ਹੈਗੀ ਐ ਸਭ ਕੁੱਛ ਹੈਗਾ ਹੈ ਤੇ ਨਾਲੇ ਸਭ ਤੋਂ ਵੱਡੀ ਗੱਲ ਹੈ ਨਾ ਸਾਈਜ਼ ਦਾ ਇਸ਼ੂ ਨੀ ਹੈਗਾ ਜਿਆਦਾ ਉਨੀ ਇੱਕ ਦਾ ਫਰਕ ਉਹ ਚੱਲ ਜਾਂਦਾ ਫਿਰ ਉਨੀ ਇੱਕ ਦਾ ਫਰਕ
ਨਹੀਂ ਉਹ ਤਾਂ ਇਨਾ ਤਾਂ ਚੱਲ ਜਾਂਦਾ ਐ ਇਹਨਾ ਤਾਂ ਆਪਾਂ ਕਰੀ ਲੈਂਦੇ ਨੇ ਤੁਹਾਨੂੰ ਪਤਾ ਈ ਐ
ਹਾਂ ਤੇ ਮੈਂ ਕਿਹਾ ਚੱਲ ਤੂੰ ਮੇਰੀ ਇਹ ਤੇ ਪ੍ਰੋਬਲਮ ਸੋਟ ਕਰਤੀ ਕਿ ਹਾਂ ਮੈਨੂੰ ਇਹ ਦਿੱਕਤ ਨੀ ਹੋਏਗੀ ਕੱਪੜਿਆਂ ਦੀ ਕਿਉਂਕਿ ਦੇਖੋ ਪਤਾ ਕੀ ਹੁੰਦਾ ਕਈ ਵਾਰੀ ਅਸੀਂ ਫੈਮਲੀ ਦੇ ਮੈਂਬਰਾਂ ਵਾਸਤੇ ਕੱਪੜੇ ਲੈ ਲੈਂਨੇ ਆ ਅਸੀਂ ਲੇਡੀਜ਼ ਇਹ ਸੋਚਦੇ ਹਾਂ ਕਿ ਆਪਣੇ ਕੱਪੜਿਆਂ ਵਾਸਤੇ ਕਿਉਂ ਪੈਸੇ ਵਹਲੇ ਖਰਚਣੇ ਉਹ ਫਿਰ ਓਹੀ ਹੁੰਦਾ ਇੱਕ ਵਾਰੀ ਪਾ ਕੇ ਅੰਦਰ ਬੰਦ ਕੱਪੜੇ ਬਸ
ਸਹੀ ਗੱਲ ਐ ਪਰ ਕਈ ਵਾਰੀ ਇਹ ਹੁੰਦਾ ਨਾ ਜਦੋਂ ਸਾਡੇ ਕੋਲ ਪਏ ਹੁੰਦੇ ਨੇ ਆਪਾਂ ਸੋਚਦੇ ਨੇ ਕਈ ਵਾਰ ਹੁੰਦਾ ਦੇਖੋ ਬੁਟੀਕ ਵੱਲੋਂ ਤੋਂ ਆਪਾਂ ਕੀ ਕਰਦੇ ਆ ਪੁਰਾ ਆਪਦੇ ਪੁਰਾਣੇ ਜਿਹੜੇ ਪਏ ਹੁ ਦੇ ਨੇ ਸਾੜੀ ਵਗੈਰਾ ਉਹਦੇ ਕੋਈ ਨਯਾ ਓਹ ਬਣਾ ਲੈਂਦੇ ਨੇ ਆਊਟਫਿਟ ਵੀ ਬਣਾ ਲੈਂਦੇ ਉਹਦੇ ਚ ਵੀ ਸਾਡੇ ਘੱਟ ਪੈਸੇ ਲੱਗਦੇ ਨੇ
ਹਾਂ ਬਿਲਕੁਲ ਸਹੀ ਕਹਿ ਰਹੇ ਹੋ ਮੈਂ ਵੀ ਇੱਕ ਵਧੀਆ ਸਾੜੀ ਦਾ ਮੇਰੀ ਮੰਮੀ ਦੀ ਸਾੜੀ ਸੀ ਸਿਲਕ ਦੀ ਉਹਦਾ ਮੈਂ ਸੂਟ ਬਣਵਾਇਆ ਇੰਨਾ ਸੋਹਣਾ ਬਣਿਆ ਐ ਨਾ ਮਤਲਬ ਉਹ ਸੂਟ ਕਿ ਬਹੁਤ ਮਤਲਬ ਅੱਛਾ ਐਵੇਂ ਲੱਗਦਾ ਜਿਵੇਂ ਕਿੰਨਾ ਬੜਾ ਐੰਟੀਕ ਜਾਂ ਪੀਸ ਨੀ ਆਉਂਦਾ ਜੋ ਵੀ ਜਦੋਂ ਵੀ ਪਾਓ ਤੇ ਹਰ ਕੋਈ ਪੁੱਛ ਦਾ ਹੈਗਾ ਇਹ ਤੇ ਮੈਂ ਵੀ ਟਰਾਈ ਕੀਤਾ ਐ ਬਹੁਤ ਸੋਹਣਾ ਬਣਿਆ ਸੀ ਉਹ ਵੀ
ਨਹੀਂ ਵਧੀਆ ਹੈ ਨਾ ਸੋ ਬੰਦਾ ਆਪਾਂ ਦੇਖੋ ਸਾਡੇ ਕ ਪੜੇ ਵੇਸਟ ਵੀ ਨੀ ਜਾਂਦੇ ਦੇਖੋ ਇੰਨੇ ਮਹਿੰਗੇ-ਮਹਿੰਗੇ ਅਸੀਂ ਲੈਂਨੇ ਆ ਸਾੜੀਆਂ ਵਗੈਰਾ ਤਾਂ ਦੇਖੋ ਵੈਸੀ ਕਿੰਨੀ ਮਹਿੰਗੀਆ ਆ ਦੀਆ ਤੁਹਾਨੂੰ ਪਤਾ ਈ ਐ ਤਾਂ ਉਹਨਾਂ ਨੂੰ ਫਿਰ ਵੇਸਟ ਕਰਨ ਨਾਲ ਤਾਂ ਵਧੀਆ ਹੈ ਨਾ ਕਿ ਆਪਾਂ ਯੂ ਔਰ ਫੇਰ ਯਾਦਾਸ਼ ਵੀ ਇੱਕ ਹੁੰਦੀ ਹੈ ਦੇਖੋ ਮਾਂ ਪਿਓ ਦੀ ਚੀਜ਼ਾਂ ਦੀ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਐ
ਹਾਂਜੀ ਹਾਂ ਉਹਨਾਂ ਦੀ ਵੀ ਸਾਨੂੰ ਫਿਰ ਇੱਕ ਮਤਲਬ ਮੈਮਰੀ ਸਾਡੇ ਕੋਲ ਰਹਿੰਦੀ ਐ ਨਾ ਕਿ ਹਾਂ ਬਈ ਇਹ ਸਾਡੀ ਮੰਮੀ ਦੀ ਸਾੜੀ ਸੀ ਜਾਂ ਸੂਟ ਸੀ ਅਸੀਂ ਉਹਨੂੰ ਕਿਵੇਂ ਦੁਬਾਰਾ ਮਤਲਬ ਇੱਕਦਮ ਕਰਾ ਕੇ ਕਿ ਨਵਾਂ ਇੱਕਦਮ ਤੇ ਅੱਛਾ ਲੱਗਦਾ ਹੈਗਾ ਕਿ ਹਾਂ ਕਸਟਮਾਈਜ਼ ਕਰਾ ਲਿਆ ਜਿਵੇਂ ਆਪਣੇ ਹਿਸਾਬ ਨਾਲ ਤੇ ਕਿੰਨਾ ਉਹ ਵੀ ਰਹਿੰਦਾ ਹੈਗਾ ਅੱਛਾ ਫਿਰ ਕੋਈ ਅਸੀਂ ਜਦੋਂ ਕਿਸੇ ਫੰਕਸ਼ਨ ਦੀ ਜਾਂਨੇ ਆ ਤੇ ਜਦੋਂ ਕੋਈ ਕਹਿੰਦਾ ਐ ਨਾ ਸਾਨੂੰ ਕਿ ਬਈ ਇਹ ਸੋਹਣਾ ਲੱਗਦਾ ਪਿਆ ਤੇ ਉਸ ਟਾਈਮ ਵੀ ਕਿੰਨਾ ਅੱਛਾ ਲੱਗਦਾ ਹਾਂ ਇਹ ਨਾ ਮੇਰੀ ਮੰਮੀ ਦੀ ਸਾਡੀ ਦਾ ਬਣਾਇਆ ਮਤਲਬ ਉਹ ਸਾਨੂੰ ਕਹਿਣੇ ਚ ਬੜਾ ਅੱਛਾ ਲੱਗਦਾ ਉਹ ਚੀਜ਼ ਵੀ
ਉਹ ਪ੍ਰਾਊਡ ਦੀ ਫੀਲ ਹੁੰਦਾ ਨਾ ਜਿਵੇਂ ਇੱਕ ਤਰ੍ਹਾਂ ਦਾ ਕਿ ਮਤਲਬ ਕਿ ਤਾ ਦੇਖੋ ਵੇਸਟੇਜ ਨ ਗੀ।
ਹਾਂ, ਉਹੀ-ਓਹੀ ਨਾ ਤਾਂਹੀ ਕਰਕੇ ਫਿਰ ਨਹੀਂ, ਉਈ ਉਹਨਾਂ ਨੇ ਵੀ ਕੰਮ ਵੰਡਿਆ ਸੀ ਕਿ, ਬਈ ਹਾਂ ਤੁਸੀਂ ਰੋਟੀ ਪਾਣੀ ਕੈਟਰਿੰਗ ਵੂਟਰਿੰਗ ਦਾ ਦੇਖੋ, ਸਭ ਨੂੰ ਕੰਮ ਵੰਡਿਆ ਉਹਨਾਂ ਨੇ ਹੁਣ
ਅੱਛਾ ਅੱਛਾ ਚਲੋ ਇਹ ਤਾਂ ਵਧੀਆ ਨਾ ਸਾਰ ਮਿਲ ਜੁਲ ਕੇ ਕੰਮ ਕਰਨਗੇ।
ਹਾਂ, ਉਹੀ ਨਾ ਮੈਂ ਕਿਹਾ ਜਦੋਂ ਵਿਆਹ ਵਾਲੇ ਘਰਾਂ ਵਿੱਚ ਤੇ ਆ ਹੀ ਹੁੰਦਾ। ਕਿ ਸਭ ਦੇਖੋ ਜੇ ਕੰਮ ਡਿਵਾਈਡ ਹੋ ਜਾ ਨਾ ਵਧੀਆ ਰਹਿੰਦਾ ਹੈਗਾ ਹੈ। ਇੱਕਤੇ ਭਾਰ ਨੀ ਪੈਂਦਾ।
ਸਹੀ ਗੱਲ ਹੈ ਬਿਲਕੁਲ ਤੁਹਾਡੀ। ਉਹਨੇ ਪਤਾ ਕੀ ਹੁੰਦਾ ਹੈ ਫਿਰ, ਕੰਮ ਵੀ ਜਲਦੀ ਨਿਬੜ ਜਾਂਦਾ। ਇੱਕ ਵੇਖੋ ਇੱਕ ਇੱਕ ਬੰਦਾ ਦੇਖੋ, ਹੁਣ ਵਿਆਹ ਦਾ ਕਡ- ਕਾਰਡ ਵੰਡੇ, ਵਿਆਹ ਦੀ ਤਿਆਰੀਆਂ ਕਰੇ, ਕਿ ਕੁੜੀ ਨਾਲ ਜਿਵੇਂ ਕੁੜੀ ਦੀ ਹੈ ਜਾਂ ਮੁੰਡੇ ਦਾ ਵਿਆਹ ਹੈ। ਤਿਆਰੀਆਂ ਤਾਂ ਦੇਖੋ ਦੋਨਾਂ ਲਈ ਕਰਨੀ ਪੈਂਦੀਆਂ ਨੇ, ਅੱਜ ਕੱਲ੍ਹ ਕੱਪੜਾ ਲੀੜਾ ਕਿੰਨਾ ਬਣਾਉਣਾ। ਪੈਂਦਾ ਜਵੈਲਰੀ ਲੋ, ਸਭ ਕੁਛ ਕਿੰਨਾ ਕੰਮ ਹੋ ਜਾਂਦਾ। ਬਿਲਕੁਲ ਸਹੀ ਗੱਲ ਹੈ। ਔਰ ਫਿਰ ਆਪਦੇ ਨਾਲ ਆਪ ਅੱਜ ਕੱਲ੍ਹ ਤਾਂ ਲੋਕਾਂ ਨੇ ਕੀ ਕੀਤਾ ਵਿਆਹ ਵਿੱਚ ਥੀਮਸ ਵਗੈਰਾ ਰੱਖਣੀ ਸਟਾਰਟ ਕਰਦੀ ਹੈ, ਤੇ ਉਹਦੇ ਅਕੋਰਡਿੰਗ ਫਿਰ ਕੱਪੜੇ ਖਰੀਦੋ। ਸਾਰਾ ਕੁੱਛ ਔਰੇਸ਼ਨ ਵਗੈਰਾ ਵੇਖੋ
ਉਹੀ ਨਾ ਉਹ, ਜਿਹੜਾ ਥੀਮ ਵਾਲਾ ਸਿਸਟਮ ਹੈ ਕਈ ਵਾਰ ਤਾਂ ਦੇਖੋ ਅੱਛਾ ਵੀ ਲੱਗਦਾ ਹੈ, ਪਰ ਕਈ ਵਾਰੀ ਜੇ ਅਸੀਂ ਆਪਣੀ ਪਰਸਨਲ ਗੱਲ ਕਰੀਏ ਜੇ ਮੇਰੇ ਕੋਲ ਉਹ ਥੀਮ ਦੇ ਸਾਹਮਣੇ ਕੱਪੜੇ ਨੀ ਹੋਣਗੇ ਨਾ ਬੰਦਾ ਕਹਿਗਾ ਕੀ ਇਹਨਾਂ ਨੇ ਥੀਮ ਰੱਖਤੀ ਹੈ, ਉਹ ਉਸ ਤੇ ਬੜਾ ਔਖਾ ਲੱਗਦਾ ਹੈ ਫਿਰ
ਤ ਕਈ ਬਰਤ ਹੁੰਦਾ ਨਾ ਕਿ ਸਾਨੂੰ ਖਰੀਦਣੇ ਕਿੰਨੇ ਔਖੇ ਲੱਗਦੇ ਆ ਆਪਾਂ ਆਪਾ ਕਹਿੰਦੇ ਚੱਲ ਕੋਈ ਗੱਲ ਨੀ, ਜਾਣੇ ਨੀ ਆ ਅਸੀਂ
ਹਾਂ, ਹਾਂ, ਹਾਂ ਤੇ ਕਈ ਵਾਰੀ ਅਸੀਂ ਅਵੋਇਡ ਕਰਦੇ ਹਾਂ ਕਿ ਚਲੋ ਜਾਂਦੇ ਹੀ ਨਹੀਂ, ਹੋ ਜਾਂਦਾ ਨਾ ਕੈਂਸਲ ਕਰ ਦਿੰਦੇ ਆ ਪ੍ਰੋਗਰਾਮ ਵੀ ਛੱਡੋ ਪਰੇ ਕਿਉਂਕਿ ਅੱਜ ਕੱਲ੍ਹ ਦੇਖੋ ਵਿਆਹਾਂ ਵਿੱਚ ਵੀ ਤੁਸੀਂ ਹੈਗਾ ਤਿੰਨ- ਤਿੰਨ, ਚਾਰ- ਚਾਰ, ਛੇ- ਛੇ ਫੰਕਸ਼ਨ ਵੀ ਹੋ ਰਹੇ ਨੇ ਅੱਜ ਹੈ। ਤੇ ਫਿਰ ਬੰਦਾ ਕਹਿੰਦਾ ਹੈ ਕਿ ਚਲੋ ਇੱਕ ਕਿ ਨਹੀਂ ਜਾਵਾਂਗੇ ਤੇ ਕੋਈ ਗੱਲ ਨੀ, ਚਲੇ ਜਾਵਾਂਗੇ ਹੋਰ ਵੀ ਤਾਂ ਫੰਕਸ਼ਨ ਹੈਗੇ ਨੇ ਕਿੰਨੇ ਉਹਨਾਂ ਦੇ। ਤੇ ਇਹ ਵੀ ਚੀਜ਼ ਹੁੰਦੀ। ਤਾਂ ਕਰਕੇ
ਦੇਖੋ ਆਪਾਂ ਤਾਂ ਇੰਨਾ ਪੈਸਾ ਵੀ ਤਾਂ ਦੇਖੋ ਜਾਂ ਤਾਂ ਫਿਰ ਇੰਨਾ ਪੈਸਾ ਹੋਏ ਤੁਹਾਡੇ ਸੋਚੋ ਹੀ ਨਹੀਂ ਸਭ ਚੀਜ਼ ਲਈ, ਪਰ ਅੱਜ ਕੱਲ੍ਹ ਮਿਡਲ ਕਲਾਸ ਫੈਮਿਲੀ ਤੇ ਹੈਗਾ ਸਭ ਕੁੱਛ ਸੋਚ ਕੇ ਹੀ ਚੱਲਣਾ ਪੈਂਦਾ।
ਅਰੇ ਹਾਂ ਉਹੀ ਕਹਿ ਰਹੀ ਆ ਨਾ, ਪਰ ਦੇ ਦੇਖੋ ਮੈਂ ਤੇ ਕਹਿਣੀ ਹਾਂ, ਕਿ ਜੇ ਜਿਹਨਾਂ ਕੋਲ ਪੈਸਾ ਹੈ ਵੀ ਨਾ ਜ਼ਿਆਦਾ ਅਗਰ, ਤੇ ਤੁਸੀਂ ਜੇ ਤੁਹਾਡਾ ਸਰਦਾ ਹੈਗਾ ਤਰੀਕੇ ਨਾਲ ਤਾਂ ਉਹਦੇ ਨਾਲ ਸਾਰੋ। ਜ਼ਰੂਰੀ ਥੋੜ੍ਹਾ ਵੇਸਟ ਕਰਨਾ ਹੈ, ਇਹਦਾ ਮਤਲਬ ਇਹ ਨੀ ਹੁੰਦਾ ਕਿ ਜਿੰਨਾ ਕੁ ਪੈਸਾ ਜਾਂ ਤੇ ਉਹਨੂੰ ਵੇਸਟ ਕਰੋ, ਮੈਂ ਮਤਲਬ ਇਹ ਸੋਚਣੀ ਹਾਂ, ਕਿ ਜਿਹਦੇ ਚ ਤੁਹਾਡਾ ਸਰ ਜਾਂਦਾ ਹੈ, ਉਹਦੇ ਚ ਕੰਮ
ਉਹ ਆਪਾਂ ਲੋਕੀ ਸੋਚਦੇ ਏ, ਜਿਵੇਂ ਤੁਸੀਂ ਸੋਚ ਲਿਆ, ਮੈਂ ਸੋਚ ਲਿਆ। ਪਰ ਬਾਕੀ ਤਾਂ ਜਿਹਨਾਂ ਕੋਲ ਹੁੰਦਾ ਉਹ ਫਿਰ ਨਹੀਂ ਸੋਚਦੇ ਨਾਲ ਚੀਜ਼ਾਂ ਲਈ
ਹਾਂ ਹਰ ਕੋਈ ਨੀ ਸੋਚਦਾ, ਉਹ ਤਾਂ ਹੈਗਾ, ਹੁਣ ਹਰ ਕਿਸੇ ਦੇਖੋ ਸੋਚ ਤੇ ਬਰਾਬਰ ਨੀ, ਉਹੀ ਹੁੰਦਾ ਨਾ ਪੰਜੋਂ ਉਂਗਲੀਆਂ ਬਰਾਬਰ ਤੇ ਨਹੀਂ ਹੈਗੀਆਂ। ਕੋਈ ਕੀ ਸੋਚਦਾ ਪਿਆ, ਅਸੀਂ ਇੱਕ ਕਿਸੇ ਦੇ ਅੱਗੇ ਕੋਈ ਇੱਕ ਪ੍ਰਸਤਾਵ ਰੱਖਾਂਗੇ, ਤੇ ਹਰ ਕਿਸੇ ਦਾ ਵੱਖਰਾ ਵੱਖਰਾ ਓਪੀਨੀਅਨ ਹੋਏਗਾ, ਉਹਦੇ ਬਾਰੇ 'ਚ।
ਬਿਲਕੁਲ। ਸਹੀ ਗੱਲ ਹੈ, ਆਪਾਂ ਦੇਖੋ ਆਪਸ ਚ ਗੱਲ ਕਰਦੇ ਹਾਂ, ਆਪਾਂ ਤੁਸੀਂ ਤੁਹਾਡਾ ਆਪ ਦਾ। ਏ ਮੈਂ ਮੇਰਾ ਵਿਆਹ ਨੂੰ ਲੈ ਕੇ ਆਵਦਾ ਓਪੀਨੀਅਨ ਹੈ, ਦੇਖੋ ਆਪਾਂ ਗ ਪਰ ਇਹ ਹੁੰਦਾ, ਕਿ ਦੂਜੇ ਨਾਲ ਗੱਲ ਕਰਦਿਆਂ ਤਾਂ ਪਤਾ ਲੱਗ ਜਾਂਦਾ ਚੱਲ ਕਈ ਕਈ ਵਾਰ ਹੁੰਦੇ। ਕੋਈ ਚੀਜ਼ ਤੁਹਾਡੀ ਵਧੀਆ ਲੱਗਦੀ ਹੈ ਸਾਨੂੰ।
ਹਾਂਜੀ ਹਾਂਜੀ। ਉਹੀ ਨਾ, ਉਹੀ ਤੇ ਨਾ ਮੈਂ ਤੇ ਬਲਕੀ ਉਹਨਾਂ ਨੂੰ ਏਹ ਇਹ ਵੀ ਕਿਹਾ, ਮੈਂ ਕਿਹਾ ਤੁਸੀਂ ਜਿਵੇਂ ਹੁਣ ਦੇਖੋ ਦੇਖੋ ਕੁ ਭਾਵੇਂ ਮੈਂ ਕਹਿੰਦੇ ਕਿਸੇ ਨੇ ਇੱਕ ਫਕ ਫੰਕਸ਼ਨ ਕਰਨਾ ਵਿਆਹ ਦਾ, ਭਾਵੇਂ ਚਾਰ ਛੇ ਕਰਨੇ ਨੇ। ਤੇ ਮੈਂ ਕਿਹਾ, ਸਭ ਤੋਂ ਪਹਿਲੇ ਤੇ ਤੂੰ ਵੀ ਇਹ ਵੀ ਤੁਸੀਂ ਇਹ ਵੀ ਧਿਆਨ ਰੱਖਣਾ, ਕਿ ਜਿਵੇਂ ਖਾਣ ਪੀਣ ਦਾ ਜੋ ਵੀ ਅਰੇਂਜਮੈਂਟ ਹੋਏਗਾ, ਵੇਸਟ ਨਾ ਹੋਏ ਜ਼ਿਆਦਾ, ਜੇ ਜ਼ਿਆਦਾ ਬਣਦੀ ਹੈ ਕੁਆਂਟਿਟੀ ਤੇ ਤੁਸੀਂ। ਬਈ ਜਿਹੜਾ ਜਿਹੜੀ ਵੀ ਤੁਸੀਂ ਕੈਟਰ ਕੀਤੇ ਹੋਏ ਨੇ ਰੋਟੀ ਪਾਣੀ ਬਣਾ ਣ ਵਾਲੇ- ਤੇ ਉਹਨਾਂ ਨੂੰ ਪਹਿਲੇ ਕਵੋ ਕਿ ਬੱਚਿਆ ਸਮਾਨ ਜਿਹੜਾ ਹੈਗਾ ਉਹਨੂੰ ਸਾਈਡ ਤੇ ਤੁਸੀਂ ਰੱਖ ਦੇ ਪਤੀਲਿਆਂ ਵਿੱਚ ਅਤੇ ਜਾ ਕੇ ਜਿਹੜੇ ਜ਼ਰੂਰਤਮੰਦ ਲੋਕੀ ਹੈਗੇ ਨੇ ਕਿੰਨੇ ਨੇ ਜਿਹਨਾਂ ਨੂੰ ਦੇਖੋ ਰੋਟੀ ਦੀ ਚਾਹੀਦੀ ਹੈ। ਬੜੇ ਭੁੱਖੇ ਨੇ ਕਈ-ਕਈ ਪਤਾ ਨੀ ਕਿੰਨੇ-ਕਿੰਨੇ ਦਿਨ ਦੇ ਭੁੱਖੇ ਬੈਠੇ ਹੁੰਦੇ ਨੇ
ਸਹੀ ਗੱਲ ਹੈ। ਤੁਸੀਂ
ਤੁਸੀਂ ਦਿਓ ਨਾ ਕਿੰਨੀ ਉਹ ਦੇਖੋ ਤੁਹਾਨੂੰ ਬਲੈਸਿੰਗ ਦਿੰਦੇ ਨੇ ਕਿ ਹਾਂ ਬਈ ਸਾਨੂੰ ਅੱਜ ਰੋਟੀ ਇਹਨਾਂ ਦੇ ਕਾਰਨ ਮਿਲੀ ਹੈਗੀ ਕੋਈ ਜ਼ਰੀਆ ਈ
ਦੇਖੋ ਫੈਕਣ ਨਾਲ ਤਾਂ ਵਧੀਆ ਏ। ਨਾ ਤੁਸੀਂ ਸੁੱਟਦੇ ਪਏ ਹੋ ਕਿਸੇ ਚੀਜ਼ ਨੂੰ ਅੰਨ ਇੱਕ ਤਾਂ ਅੰਨ ਦੀ ਬਰਬਦ ਠੀਕ। ਇੱਕ ਕਿਸੇ ਦੇ ਮੂੰਹ ਲੱਗ ਜਾਏਗਾ ਤਾਂ ਉਸ ਤੋਂ ਵਧੀਆ ਤਾਂ ਕੋਈ ਗੱਲ ਹੀ ਨੀ ਹੁੰਦੀ
ਬਿਲਕੁਲ ਹਾਂ ਤੇ ਮੈਂ ਸਭ ਤੋਂ ਬਾਅਦ ਮੈਂ ਇਹੀ ਕਿਹਾ ਮੈਂ ਕਿਹਾ ਜਿਹੜਾ ਅੱਜ ਕੱਲ ਫੂਡ ਵੇਸਟੇਜ ਹੋ ਰਿਹਾ ਹੈ। ਨਾ ਤੇ ਉਹ ਵੀ ਇਹ ਵਿਆਹਾਂ ਵਿੱਚ ਤੇ ਫੰਕਸ਼ਨਾਂ ਕੋਈ ਵਿਆਹ ਹੋਵੇ ਫੰਕਸ਼ਨ ਹੋਏ ਪਾਰਟੀ ਹੋਏ ਹਰ ਚ ਕਿਸੇ ਚ ਵੀ ਤੇ ਦੇਖੋ ਕਿੰਨਾ ਵੇਸਟੇਜ ਹੋ ਜਾਂਦਾ ਹੈ। ਤੇ ਮੈਂ ਉਹੀ ਕਿਹਾ ਮੈਂ ਕਿਹਾ ਤੁਸੀਂ ਨਾ ਇਹ ਕੰਮ ਨਾ ਕਰ ਕਰਨਾ ਨਾਲੇ ਹਰ ਕਿਸੇ ਨੂੰ ਕੋਈ ਵੀ ਆਏ ਮਤਲਬ ਮੈਂ ਬੁਰਾ ਮੰਨਣ ਦੀ ਗੱਲ ਨੀ ਹੁੰਦੀ। ਅੱਜ ਕੱਲ ਤਾਂ ਮੈਂ ਵੇਖਿਆ ਮੈ ਇੱਕ-ਦੋ ਫੰਕਸ਼ਨਾਂ ਦੇ ਆਪ ਵੇਖਿਆ ਹੈਗਾ ਕਿ ਲੋਕੀ ਪਹਿਲੇ ਕਹਿ ਦਿੰਦੇ ਨੇ ਕਿ ਪਲੀਜ਼ ਬਈ ਤੁਸੀਂ ਫੂਡ ਨਾ ਵੇਸਟ ਕਰਨਾ ਜਿੰਨਾ ਖਾਣਾ ਓਨਾ ਲੈਣਾ ਬਈ ਨਹੀਂ ਤੇ ਅਸੀਂ ਹੋਰ ਕਿਸੇ ਨੂੰ ਵੀ ਖਵਾ ਦਿਆਂਗੇ ਕਿਸੇ ਹੋਰ ਤ ਕੰਮ ਆ ਜਾਏਗਾ।
ਦੇਖੋ ਇਹ ਤਾਂ ਸਭ ਤੋਂ ਇਹ ਤਾਂ ਬਹੁਤ ਵਧੀਆ ਗੱਲ ਹੈ। ਮੇਰੇ ਹਿਸਾਬ ਨਾਲ ਹੋ ਨਹੀਂ ਤਾਂ ਵਿਆਹ ਸ਼ਾਦੀ ਚ ਲੋਕ ਇੰਨਾ ਜਿਹੜਾ ਜਿਹਾ ਖਾਣਾ ਹੁੰਣ ਤਾਂ ਨੀ ਹੈ। ਤੁਸੀਂ ਟੇਸਟ ਕਰਨਾ ਤੁਸੀਂ ਥੋੜਾ ਜਿਹਾ ਲੈ ਲਓ ਟੇਸਟ ਪਾਲਾਂਗੇ ਬੱਚ ਫਿਰ ਵੀ ਕਿੰਨਾ ਵੇਸਟ
ਬਹੁਤ ਅਰੇ ਕਈ ਵਾਰੀ ਜਾਓ ਵਿਆਵਾਂ ਤੇ ਕਹਿੰਦਾ ਤੁਸੀਂ ਪਲੇਟ ਭਰੀਆਂ ਸਾਈਡ ਛੁੱਟੀਆਂ ਹੁੰਦੀਆਂ ਨੇ ਬੱਚਿਆਂ ਨੇ ਬੱਚਿਆਂ ਨੂੰ ਸਮਝ ਨੀ ਹੈਗੀ ਕੌਣ ਸਮਝਾਏਗਾ ਮਾਂ ਪਿਓ ਸਮਝਾਉਣਗੀਆਂ ਨਾ ਉਹਨਾਂ ਨੂੰ ਤੇ ਫਿਰ ਉਹੀ ਨਾ
ਕਿੰਨੀ ਹੁੰਦੀ ਹੈ। ਜਿਹਨਾਂ ਲੋਕ ਤੁਹਾਨੂੰ ਵਿਚਾਰਿਆਂ ਨੂੰ ਮਿਲਦਾ ਨੀ ਹੈ। ਉਹ ਵਿਚਾਰੇ ਤਾਂ ਦੱਸਦੇ ਆ' ਹੋਣ ਤਾਂ ਆਪਾਂ ਬਚ।
ਬਿਲਕੁਲ ਓਈ ਨਾ। ਉਹੀ ਹੁੰਦਾ ਦੇਖੋ ਮੈਂ ਉਹੀ ਕਹਿ ਦ ਹ ਨਾ ਦੇਖੋ ਕੋਈ ਵੀ ਅਸੀਂ ਘਰ ਹੁੰਦਾ ਫੰਕਸ਼ਨ ਹੋਏ ਕੁਛ ਵੀ ਅਸੀਂ ਪਾਰਟੀ ਹੋ ਰਹੀ ਹੈ ਭਾਵੇਂ ਤੁਸੀਂ ਕੀਰਤਨ ਕਰਾ ਰਹੇ ਹੋ ਕੁਛ ਕੁਛ ਵੀ ਕਰਾ ਦਿਓ ਤੇ ਹਰ ਚੀਜ਼ ਵਿੱਚ ਅਰੇਂਜਮੈਂਟ ਜਿਹੜੇ ਹੁੰਦੇ ਨੇ ਬਹੁਤ ਮੈਟਰ ਕਰਦੇ ਨੇ। ਅਤੇ ਪਰ ਉਹਨਾਂ ਨੂੰ ਤੁਸੀਂ ਇੱਕ ਤਰੀਕੇ ਨਾਲ ਵੀ ਹੋਣੀ ਚਾਹੀਦੀ ਚੀਜ਼ਾਂ ਕਿ ਕੋਈ ਵੀ ਚੀਜ਼ ਦਾ ਵੇਸਟੇਜ ਨਾ ਹੋ ਪਾਏ ਤੇ ਹਰ ਚੀ ਉਹ ਨਾਲੇ ਹਰ ਕੋਈ ਖੁਸ਼ ਖੁਸ਼ ਹੋਏ।
ਸਹੀ ਗੱਲ ਹੈ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਹੈ ਜਾਣ ਕੇ ਤੁਹਾਡੀ ਤੁਾਨ ਸੋਚ ਇੰਨੀ ਵਧੀਆ ਹੈ ਕਿ ਮਤਲਬ ਬੰਦੇ ਨੂੰ ਕੋਈ ਵੀ ਆ ਫੰਕਸ਼ਨ ਹੋਏ ਜਾਂ ਕੋਈ ਘਰ ਵਿੱਚ ਫੰਕਸ਼ਨ ਕੋਈ ਵੀ ਲਾ ਲਓ ਵਿਆਹ ਹੋਏ ਕੁਛ ਵੀ ਹੋਏ ਬੰਦੇ ਨੂੰ ਵੇਸਟ ਨੀ ਕਰਨਾਦਾ ਚਾਹੀ ਤਾਂ ਖਾਣੇ ਨੂੰ ਬਿਲਕੁਲ ਹੀ
ਹਾਂ ਅਰੇ ਮੇਰੇ ਕੋਲ ਦੇ ਕਾਰਡ ਆਇਆ ਸੀ ਵਿਆਹ ਦਾ ਪਿਛਲੇ ਸਾਲ ਦਾ ਉਹਦੇ ਚ ਸਪੈਸ਼ਲ ਲਿਖਿਆ ਸੀ ਕਾਰਡ ਦੇ ਪਿੱਛੇ ਕਿ ਡੋਂਟ ਵੇਸਟ ਫੂਡ ਐਟ ਵੈਡਿੰਗ ਉਹਨਾਂ ਨੇ ਪਹਿਲੇ ਹੀ ਕਹਿ ਤ ਕਿ ਬਈ ਆਪਣਾ ਤਰੀਕਾ ਨਾਲ ਖਾਣਾ ਤੁਸੀਂ ਭਾਵੇਂ ਦੇਖੋ ਮੈਂ ਕਹਿੰਦੀ ਜਿਹਨ੍ਹਾਂ ਨੇ ਅਰਬਾਂ ਖਰਬਾ ਕਰੋੜਾਂ ਲੱਖਾਂ ਕਿੰਨੇ ਵੀ ਲਾਣੇ ਨੇ ਹਰ ਕੋਈ ਦੇਖੋ ਕੰਮ ਕਰਕੇ ਪੈਸੇ ਲਾ ਰਿਹਾ ਨਾ ਕਮਾਇਆ ਹੈਗਾ ਨਾ ਕਿਸੇ ਦਾ ਪੈਸਾ ਵੀ ਕਿਉਂ ਵੇਸਟ
ਦੇਖੋ ਜਿਹੜੇ ਪਿਓ ਬਿਲਕੁਲ ਜਿਹੜਾ ਪਿਓ ਲਾ ਕਮਾ ਕੇ ਲਗਾਉਂਦਾ ਵਿਧ। ਵਿਆਹ ਤੇ ਉਹ ਕਿੰਨਾ ਮਿਹਨਤ ਨਾਲ ਸਾਰੀ ਜ਼ਿੰਦਗੀ ਜੋੜਦਾ ਉਹਦੇ ਲਈ। ਵੈਸਾ।
ਹਾਂਜੀ ਹਾਂਜੀ ਓਈ।
ਕਿੰਨੀ ਗ਼ਲਤ ਗੱਲ ਹੈ।
ਉਹ ਹੀ ਨਾ ਨਹੀਂ ਦੇਖੋ ਹਰ ਕੋਈ ਅਸੀਂ ਤਾਂ ਦੇਖੋ ਹਰ ਕਿਸੇ ਨਾਲ ਕੋਈ ਵੀ ਬੰਦਾ ਗੱਲ ਕਰੇਗਾ ਉਹਨੂੰ ਅਸੀਂ ਇਹ ਚੀਜ਼ ਇੱਕ ਸ਼ੇਅਰ ਕਰ ਸਕਦੇ ਹਾਂ ਜੇ ਅੱਛੀ ਅੱਛੀ ਲੱਗੇਗੀ ਤੇ ਵਧੀਆ ਗੱਲ ਉਹਨਾਂ ਵਾਸਤੇ ਵੀ ਅੱਛੀ ਰਹੇਗੀ।
ਨਹੀਂ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ
ਹਾਂਜੀ ਚਲੋ ਕੋਈ ਨੀ ਜੇ ਮੈਨੂੰ ਕੋਈ ਕੰਮ ਹੋਏਗਾ ਤੁਹਾਨੂੰ ਫੋਨ ਕਰਾਂਗੀ ਫਿਰ ਹੈ ਮੈਨੂੰ ਕੋਈ ਚੀਜ਼ ਦਾ ਪੁੱਛਣਾ ਹੋਏਗਾ ਤੇ ਹਾਂਜੀ ਚ ਚੰਗਾ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।